ਹੋਰ ਕੀ ਹਾਲ ਹੈ। ਬਸ ਵਧੀਆ ਵਧੀਆ। ਅੱਜ ਕੱਲ ਤੁਸੀਂ ਬੜੇ ਬਿਜੀ ਕੀ ਗੱਲ। ਕੋਈ ਫੋਨ ਵੋਨ ਨੀ ਕਰਦੇ। ਉਸ ਤਰ੍ਹਾਂ ਹੀ ਬਸ ਅੱਛਾ ਕੀ ਅੱਜ ਕੱਲ੍ਹ ਵੀ ਕੋਈ ਪੜ੍ਹਾਈ ਵੜਾਈ ਚੱਲਦੀ ਪਈਏ ਕੁਛ ਕਰ ਰਹੇ ਹੋ ਅੱਜ ਕੱਲ। ਹੈਲੋ
ਹਾਂਜੀ ਪੇਪਰ ਦੀ ਤਿਆਰੀ ਕਰਨਾ ਪਿਆ।
ਅੱਛਾ ਅੱਛਾ ਠੀਕ ਹੈ। ਚਲੋ ਹਾਂ ਠੀਕ ਹੈ ਬਹੁ ਤਾਂ ਚੱਲਣਾ ਮਤਲਬ ਔਨਲਾਈਨ ਕਲਾਸਿਸ ਲੈ ਰਹੇ ਹੋ, ਤੁਸੀਂ ਜਾਂ ਰੈਗੂਲਰ ਜਾ ਰਹੇ ਹੋ।
ਨਹੀਂ ਕਲਾਸਿਸ ਤੇ ਮੈਂ ਨਹੀਂ ਲੈਂਦਾ ਯੂਟਿਊਬ
ਯੂਟਿਊਬ ਤੋਂ ਪੜ੍ਹਨਾ। ਅੱਛਾ ਅੱਛਾ ਉਸ ਤਰਹਾ ਹੀ ਆਪਣੇ ਆਪ ਹੀ ਕਰਦੇ ਹੋ ਸਟਡੀ ਸ ਸਟ ਠੀਕ ਅੱਜ ਕਲ ਵੈਸੇ ਵੀ ਵੇਖ ਰਹੇ ਹੋ ਨਾ ਨਿਊਜ ਆ ਰਹੀ ਹੈ ਕਲਾਸ ਲਨ ਲਗ ਓਨਲਾਈਨ ਹੋ ਜਾਣੇ ਆ ਸਕੂਲ। ਇਹਦੇ ਬਾਰੇ ਮਤਲਬ ਇਸ ਕੀ ਮਤਲਬ ਸਹੀ ਹੈ ਬ ਇਹ ਹੋ ਜਾਏਗਾ ਓਨਲਾਈਨ ਜਾਂ ਕੁਛ ਲੋਸ ਜਾਂ ਕੀ ਪ੍ਰੋਫਿਟ ਦਾ ਕੀ ਫਾਇਦਾ ਹੈ ਸਾਨੂੰ ਜਾਂ ਬੱਚਿਆਂ ਨੂੰ ਜੇ ਓਨਲਾਈਨ ਕਲਾਸਿਸ ਹੋਣ। ਇਹ ਤੇ ਵੈਸੇ ਫਾਇਦੇ ਤੇ ਨੁਕਸਾਨ ਦੋਨੋਂ ਹੀ ਹੈ। ਹਾਂਜੀ ਹਾਂਜੀ ਹਾਂਜੀ ਹਾਂਜੀ।
ਟੀਚਰਾਂ ਦਾ ਡਰ ਵੀ ਹੁੰਦਾ ਏ।
ਆਹੋ ਓ ਤੇ ਹੈ। ਹਾਂ ਓਨਲਾਈਨ ਮੈ ਵੀ ਹਾਂਜੀ ਹਾਂਜੀ ਮੈ ਵੀ। ਫਰੀ ਨਹੀਂ ਹੈਗੀ ਕਿਉਂਕਿ ਕਲਾਸਿਸ ਓਨਲਾਈਨ ਨੀ ਹੋਣੀਆਂ ਚਾਹੀਦੀਆਂ ਰੈਗੂਲਰ ਬੱਚਾ ਸਕੂਲ ਜਾਏ ਉਹਦਾ ਕੋਈ ਡਿਸਪਲਨ ਬਣਦਾ ਫਿਰ ਘਰ ਵੀ ਫੇਰ ਕੁਛ ਉੱਠਣ ਦੀ ਹੈਬਿਟਸ ਬਣਦੀਆਂ ਨੇ ਤੇ ਇਸ ਤਰ੍ਹਾਂ ਬੱਚੇ ਦਾ ਕੋਈ ਹੈ ਹੀ ਨਹੀਂੀ ਹੈ ਕਦੋਂ ਉੱਠਣਾ ਕਦੋਂ ਫਰੈਸ਼ ਹੋਣਾ ਕੋਈ ਮਤਲਬ ਨੀ ਹੈ ਉਹਨਾਂ ਨੂੰ ਪਤਾ ਨਲਾਈਨ ਕਲਾਸ ਲੱਗਣੀ ਹੈ। ਕੋਈ ਜਰੂਰੀ ਨੀ ਹੈ ਨਾ ਨਾ ਧ ਨਾ ਇਸ ਤਰ੍ਹਾਂ ਹੀ ਬਸ ਬੈਠ ਜਾਣਾ ਉਹਨਾਂ ਨੇ ਕਾਪੀਆਂ ਲੈ ਕੇ ਬਸ ਦੇਖੀ ਜਾਣਾ ਉਹ ਟਾਈਮ ਪਾਸ ਹੁੰਦਾ ਵੈਸੇ ਓਨਲਾਈਨ ਤੇ ਹੀ ਨਾ ਓਨਲਾਈਨ ਨੀ ਹੋਣਾ ਚਾਹੀਦਾ ਚਲੋ ਮਜਬੂਰੀ ਹੈ ਥੋੜਾ ਬਹੁਤ ਚਲੋ ਕਿਸੇ ਵੇਲੇ ਹੋ ਜਾਏ। ਰੈਗੂਲਰ ਨਹੀਂ ਔਨਲਾਈਨ ਹੋਣਾ ਚਾਹੀਦਾ ਹਾਂਜੀ ਉਨਾ ਉਥੇ ਬੱਚਿਆਂ ਨੇ ਫੋਨ ਸਾਈਡ ਤੇ ਰੱਖਿਆ ਹੁੰਦਾ ਆਪੇ ਸੁਤੇ ਹੁੰਦੇ, ਮੈਡਮਾਂ ਅਵਾਜ਼ਾਂ ਮਾਰਦੀਆਂ ਨੇ ਕਈ ਬੱਚੇ ਇਸ ਤਰ੍ਹਾਂ ਕਰਦੇ ਆ, ਕਈ ਵਾਰੀ ਤਾਂ ਹੁੰਦਾ ਨਾ ਔਨਲਾਈਨ ਦੇ ਵਿੱਚ ਪੇਰੈਂਟਸ ਨੂੰ ਵੀ ਨਾਲ ਬ ਬਹਿਣਾ ਹੀ ਪੈਂਦਾ ਹੈ ਸਾਈਡ ਦਾ ਬੈਠ ਇਕਠੀ ਹੋਏ ਉਹਨਾਂ ਦੀ ਮਾਤਾ ਮਾਂ ਜਾਂ ਕੋਈ ਹੋਰ ਬਈ ਵੇਖਣਾ ਹੀ ਪੈਂਦਾ ਬੱਚੇ ਨੂੰ, ਬ ਬੱਚਾ ਕੀ ਕਰ ਰਿਹਾ ਬੱਚਾ ਵਾਕਈ ਕਿਸੇ ਵੇਲੇ ਫੋਨ ਨ ਹੁੰਦਾ ਤੇ ਚੱਲਦਾ ਕਿਤੇ ਹੋਰ ਹੁੰਦਾ ਕੁਛ ਹੋਰ ਕਰਨਾ ਹੁੰਦਾ ਧਿਆਨ ਹੀ ਨੀ ਹੁੰਦਾ ਉਹਦਾ ਪਰ ਫਿਰ ਐ ਹੈਨਾ ਜਿਨਾਂਦੇ ਪੇਰੇਂਟਸ ਨਾਲ ਬੈਠਦੇ ਨੇ ਮੈਡਮ ਉਨ੍ਹਾਂਨੂੰ ਵਦੀਆਂ ਪੜਾਦੀ ਐ, ਕਿਊਕਿ ਫਿਰ ਉਨ੍ਹਾਂਨੂੰ ਪਤਾ ਹੈ ਪੇਰੇਂਟਡ ਸਾਡੀਆਂ ਗੱਲਾਂ ਸੁਣਦੇ ਪਏ ਐ। ਗਾਂ ਸੁ ਹਾਂਜੀ ਹਾਂਜੀ ਹਾਂਜੀ ਹਾਂਜੀ ਆਹ ਉਹ ਤੇ ਹੈ ਪਰ ਫਿਰ ਨਹੀਂ ਟੀ ਚ ਦੀ ਮੈਨੂੰ ਲੱਗ ਔਨਲਾਈਨ ਚ ਮੇਹਨਤ ਜ਼ਿਆਦਾ ਏ ਕਿਉਂਕਿ ਉਨ੍ਹਾਂਨੂੰ ਪਤਾ ਕੀ ਸਾਨੂੰ ਕੋਈ ਵੀ ਸੁਣ ਸਕਦਾ ਹੈ ਹਾਂਜੀ ਉਹਨਾ ਨੂੰ ਤੇ ਉਨੇ ਵਜੇ ਹੀ ਉੱਠਣਾ ਪੈਂਦਾ, ਹੋਰ ਕੋਈ ਬੱਚੇ ਆ ਸੁਤੇ ਉਠੇ ਲਾ ਲੈਂਦੇ ਕਲਾਸ, ਲਾਸਟ - ਕਲਾਸ ਚ ਆਉਣਾ ਸਗੋਂ ਟੀਚਰ ਲਈ ਥੋੜਾ ਸੌਖਾ ਹੈ ਕਾਸਟ ਕਿਉਂਕਿ ਕਲਾਸ ਚ ਕਈ ਵਾਰੀ ਹੁੰਦਾਂ ਏ ਟੀਚਰ ਬੋਰਡ ਤੇ ਲਿਖ ਦਿੰਦੇ ਆ ਤੇ ਬੱਚੇ ਉਹਨੂੰ ਫੋਲੋ ਕਰਦੇ ਆ ਤੇ ਇੱਥੇ ਤਾਂ ਟੀਚਰ ਨੂੰ ਰੈਗੂਲਰ ਬੋਲਣਾ ਹੀ ਪੈਣਾ ਨਾ ਔਨਲਾਈਨ ਜਿੰਨੀ ਵੀ ਕਲਾਸ ਹੋਏਗੀ ਬਿਲਕੁਲ ਬਿਲਕੁਲ ਸਹੀ ਬੋਲਣਾ ਕਿਉਂਕਿ ਉਹਨੂੰ ਪਤਾ ਹੈ ਮੈਨੂੰ ਪਤਾ ਨੀ ਕੌਣ ਕੌਣ ਕਿੱਥੋਂ ਸੁਣ ਰਿਹਾ ਹੈ ਇਹ ਵੀ ਹੁੰਦਾ ਹੈ ਕਲਾਸ ਚ ਤਾਂ ਸਿਰਫ ਬੱਚੇ ਹੀ ਸੁਣਦੇ ਐ ਆੱਫਲਾਈਨ ਟੀਚਰ ਤੱਕ ਅਸੀਂ ਪਹੁੰਚ ਨਹੀਂ ਹੁੰਦਾ, ਪਹਿਲਾਂ ਮੁਲਾਕਾਤ ਤੇ ਕਿਸੇ ਵੇਲੇ ਟੀਚਰ ਚਲੋ, ਟੀਚਰ ਦਾ ਕਦੀ ਮਨ ਨਹੀਂ ਹੁੰਦਾ, ਗੱਲਾਂ ਗੁਲਾ ਕਰਨ ਦਾ, ਚਲੋ ਇੰਟਰਟੇਨ ਕਰ ਦਿੰਦੇ ਵੀ ਉਹ ਹਨ ਨਾ ਕਿਸੇ ਲਈ ਇੰਟਰਟੇਨਮੈਂਟ ਵੀ ਕਰਦੇ ਹੈ ਬੱਚਿਆਂ ਨੂੰ ਕੁਛ ਹੁੰਦਾ ਹੈ, ਕਦੇ ਕੁਛ, ਕਈ ਤਰ੍ਹਾਂ ਦੇ ਕੰਮ ਹੋ ਜਾਂਦੇ ਆ ਕਲਾਸਿਸ ਚ ਹਾਂ ਕੋਈ ਕਿਜ਼ ਹੋ ਜਾਂਦਾ ਕੁਛ ਹੋ ਜਾਂਦਾ ਕਿਸ ਤਰ੍ਹਾਂ ਦੇ ਕੋਈ ਗੇਮਸ ਟਾਈਪ ਵੀ ਹੋ ਜਾਂਦੀ ਆ ਵੀ ਗੇਮਸ ਕਰਦੇ ਕਰਦੇ ਪੜ੍ਹਾਈ ਹੋ ਜਾਂਦੀ ਹੈ, ਕਈ ਤਰ੍ਹਾਂ ਦੇ ਹੋ ਜਾਂਦੇ ਆ ਇਸ ਤਰ੍ਹਾਂ ਔਨਲਾਈਨ 'ਚ ਟੀਚਰ ਦੀ ਜ਼ਿਆਦਾ ਮਿਹਨਤ ਹੈ, ਇਹ ਹੈ ਟੀਚ ਦੀ ਮਿਹਨਤ ਹੈ ਪੇਰੈਂਟਸ ਦੀ ਬੱਚਿਆਂ ਨੂੰ ਫਿਰ ਕਾਪੀਆਂ ਕਰਵਾਉਣੀਆਂ ਪੈਂਦੀਆਂ ਫੁੱਲ, ਬੱਚੇ ਆਪ ਤੇ ਲਾਪਰਵਾਹ ਹੁੰਦੇ ਆ ਛੋਟੇ ਉਹ ਤੇ ਉਹਨਾਂ ਨੂੰ ਤੇ ਮੌਜ ਹੁੰਦੀ ਵੀ ਚੱਲ ਔਨਲਾਈਨ ਲੱਗੀ ਰ ਹੈ ਚਲੋ ਕੋਈ ਗੱਲ ਨਹੀਂ ਵੈਸੇ ਮੈਂ ਤੇ ਇਹਦੇ ਨਾਲ ਐਗਰੀ ਨਹੀਂ ਹੈਗੀ ਓਨਲਾਈਨ ਕਲਾਸਿਸ ਚ ਹ ਪਿੱਛੇ ਵੀ ਜਦੋਂ ਥੋੜ੍ਹੀ ਇੱਥੇ ਮਾਹੌਲ ਬਣਿਆ ਸੀ, ਕੁਛ ਜੰਗ ਵਗੈਰਾ ਦਾ ਤੇ ਤਦ ਵੀ ਓਨਲਾਈਨ ਕਲਾਸਿਿਸ ਹੋ ਗਈਆਂ ਸੀ ਸ਼ੁਰੂ, ਤੇ ਤਦ ਵੀ ਬੜੀ ਮੁਸ਼ਕਿਲ ਹੋਦੀ ਸੀ ਬੱਚਿਆਂ ਨੂੰ ਬੱਚੇ ਤੇ ਬਹੁਤ ਕੁੁਸ਼ ਹੁੰਦੇ ਆ ਜਦੋਂ ਸਕੂਲ ਔਫ ਹੋ ਜਾਂਦਾ ਉਹਨਾਂ ਨੂੰ ਤਾਂ ਮੌਜਾਂ ਹੁੰਦੀਆਂ, ਹਾਂਜੀ ਹੈਲੋ ਆਵਾਜ਼ ਨਹੀਂ ਆ ਰਹੀ ਮੇਰੀ ਹੈਲੋ ਹੈਲੋ, ਔਹੀ ਹੈਲੋ ਉਹੀ ਬੱਚਿਆਂ ਦਾ ਫਿਰ ਕੰਮਐਂਜ ਹੀ ਹੁੰਦਾ ਮਜੇ ਕਰਨੇ ਹੀ ਹੈਂ, ਹਾਂਜੀ ਤੁਹਾਨੂੰ ਆਵਾਜ਼ ਨਹੀਂ ਆ ਰਹੀ ਮੇਰੀ, ਬਈ ਹਾਂਜੀ
ਪਿੱਛੇ ਦਿ ਨੀ ਆਈ ਸੀ ਥੋੜ੍ਹੀ ਕੱਟਦੀ ਪਿੱਛੇ
ਹਮ ਤੇ ਤੁਸੀਂ ਲਾਈਆਂ ਕਦੀਆਂ ਔਨਲਾਈਨ ਕਲਾਸਿਜ਼ ਕੱਪ ਨੇ ਬਈ, ਹਾਂਜੀ। ਹਾਂਜੀ, ਕਦੋਂ ਆਵਾਜ਼ ਫਿਰ ਕੱਟ ਗਈ ਅੱਛਾ ਤੁਸੀਂ ਕਿਸ ਤਰ੍ਹਾਂ ਮਤ ਮਤਲਬ ਔਨਲਾਈਨ ਕਲਾਸਿਸ ਕਿੱਦਾਂ ਲਾਂਦੇ ਸੀ ਆਪਣੇ ਉਰੇ ਤੁਹਾਡੀ ਕੀ ਰੂਟੀਨ ਸੀ, ਜਦੋਂ ਨਵੀਂ- ਨਵੀਂ ਲਗੀ ਸੀ ਉਦੋਂ ਅਸੀਂ ਪੂਰੇ ਪ੍ਰੋਪਰ ਤਰੀਕੇ ਨਾਲ ਆਂਦੇ ਸੀ ਨਾਹ ਧੋ ਕੇ ਵੀਡਿਓ ਔਨ ਕਰਕੇ ਫੇਰ ਜਦੋਂ ਕਿੰਨਾ ਐ ਹੁੰਦਾ ਗਿਆ ਵੀ ਬੋਰ ਹੋ ਗਏ ਅਸੀਂ ਵੀ ਲਾ ਕੇ ਵੀ ਸਾਈਡ ਤੇ ਬਹਿਗੇ ਅਸੀਂ ਵੀ। ਸੋ ਵੀ ਜਾਂਦੇ ਤੁਸੀਂ ਅੱਛਾ, ਗਲਤ ਹੈ ਨਾ ਫਿਰ ਤੂੰ ਫਿਰ ਮਿਸਯੂਜ ਕੀ ਕਹਿਣਾ ਤੁਸੀਂ ਵੀ ਹਾਂ।
ਇੱਕ ਵਾਰ ਫਿਰ ਕਦੀ ਗ਼ਲਤੀ ਨਾ
ਗਲਤੀ ਨਾਲ ਕੈਮਰਾ ਔਨ ਪਤਾ ਲੱਗ ਜਾਂਦਾ, ਮੈ ਹਾਂ ਨਹੀਂ ਕਿਸੇ ਵ ਟੀਚਰ ਇਕਦਮ ਬੱਚੇ ਕਿਸੇ ਨੂੰ ਆਵਾਜ਼ ਦੇ ਦਿੰਦੇ ਆ।
ਕਦੀ ਕਦੀ ਕੁਛ ਵੀ ਜੇ ਹੁਣ ਜਦੋਂ ਮੈਂਮ ਪੜ੍ਹਾਉਂਦੇ ਹੁੰਦੇ ਵਿੱਚ ਜੇ ਕਦੀ ਕੁਛ ਪੁੱਛ ਲੈਂਦੇ ਸੀ ਕੀ ਪੜ੍ਹਾ ਲੈਂ ਸੀ, ਫਿਰ ਉਹ ਪਤਾ ਨਹੀਂ ਹੁੰਦਾ ਤੇ ਫਿਰ ਇਹ ਵੀ ਬਾਨਾ ਲੱਗ ਜਾਂਦਾ ਕਿ ਤੁਹਾਡੀ ਆਵਾਜ਼
ਤੁਹਾਡੀ ਆਵਾਜ਼ ਨੀ ਆ ਰਹੀ ਹਾਂਜੀ ਆ ਬਾਨੇ ਬਹੁਤ ਬੱਚਿਆਂ ਮੈਡਮ ਤੁਹਾਡੀ ਆਵਾਜ਼ ਨੀ ਆ ਰਹੀ ਤੁਹਾਡਾ ਸਪੀਕਰ ਨੀ ਚੱਲ ਰਿਹਾ ਸਾਡਾ ਨੈਟ ਨੈਟਵਰਕ ਨੀ ਚੱਲ ਰਿਹਾ ਕਈ ਤਰ੍ਹਾਂ ਦੇ ਬਾਨੇ ਲਾ ਦਿੰਦੇ ਆ ਬੱ ਹੂੰ।
ਇਕ ਵਾਰ ਤੇ ਇੱਕ ਬੱਚੇ ਨੇ ਇੰਜ ਬਾਨਾ ਲਾਇਆ
ਬਾਨਾ ਲਾਇਆ ਉਹ ਮੈਡਮ ਨੂੰ ਕਹੀ ਜਾਂਦਾ ਪਿਆ ਤੁਹਾਡੀ ਆਵਾਜ਼ ਨੀ ਆਂਦੀ ਪਈ, ਮੈਡਮ ਹੈਲੋ- ਹੈਲੋ ਕਰਕੇ ਪੁੱਛੀ ਜਾ ਰਹੀ ਮੇਰੀ ਆਵਾਜ਼ ਆ ਰਹੀ ਹੈ, ਕਿ ਨਹੀਂ ਆ ਰਹੀ ਬੱਚਾ ਕਹੀ ਜਾ ਰਿਹਾ ਨਹੀਂ ਹਜੇ ਵੀ ਤੁਹਾਡੀ ਆਵਾਜ਼ ਨ ਆ ਰਹੀ ਨਾ ਬੱਚਾ ਕੁਛ ਵੀ ਨਾ ਕਹਿ ਸਕਦੇ ਹੋ ਉਹਦੇ ਕੋਲ ਕੋਈ ਕੋਈ ਹੋਏਗਾ ਨੀ ਨਾ ਕੋਈ ਪੇਰੈਂਟਸ ਵਗੈਰਾ ਉਹਦੇ ਵੱਡੇ ਕੋਲ ਕੋਈ ਨੀ ਹੋਣਗੇ ਤੇ ਇਸ ਕਾਰਨ ਜੇ ਤੇ ਮੇ ਪੇਰੈਂਟਸ ਵੱਡੇ ਕੋਲ ਬੈਠੇ ਹੁੰਦੇ ਬੱਚੇ ਥੋੜੇ ਐਕਟਿਵ ਰਹਿੰਦੇ ਆ ਅਲਟ ਰਹਿੰਦੇ ਆ ਉਹ ਨਾ ਬੱਚੇ ਛੋਟੇ ਬੱਚੇ ਨੂੰ ਕੁਝ ਸਮਝ ਵੀ ਨੀ ਹਾਂ ਸਮਝ ਵੀ ਨੀ ਨਾ ਆਂਦੀ ਛੋਟੇ ਬੱਚਿਆਂ ਨੂੰ ਉਹਨਾ ਨੂੰ ਨੀ ਪਤਾ ਕਿ ਸਾਡਾ ਇਹ ਲੋਸ ਹੋ ਰਿਹਾ ਵੀ ਨੁਕਸਾਨ ਸਾਡਾ ਉਸ ਸਮੇਂ ਤੇ ਬਸ ਮੌਜ ਮਸਤੀ ਹੈ ਚਲੋ ਕਰਲੋ ਹ
ਹੁਣ ਕਲਾਸ ਭਾਵੇਂ ਔਨਲਾਈਨ ਲੱਗੇ ਔਫਲਾਈਨ ਸਕੂਲ ਨੇ ਫ਼ੀਸ ਤਾਂ ਪੂ
ਉਨਾਂ ਨੇ ਫੀਸ ਤਾਂ ਪੂਰੀ ਲੈਣੀ ਆ, ਹਾਂ ਹੋਰ ਕਿ ਪੇਰੈਂਟਸ ਨੂੰ ਤਾਂ ਪੂਰਾ ਕਰਨਾ ਹੀ ਪੈਣਾ ਨਾ ਇਸ ਲਈ ਪੇਰੈਂਟਸ ਵਿਚਾਰੇ ਟੈਸ਼ਨ ਚ ਹੁੰਦੇ ਆ ਕਿ ਬੱਚਿਆਂ ਦੀ ਪੜ੍ਹਾਈ ਸਹੀ ਨਹੀਂ ਹੋ ਰਹੀ ਫੀਸਾਂ ਪੂਰੀਆਂ ਚਾਹੀਦੀਆਂ ਇਹਨਾਂ ਨੂੰ ਇਹ ਚੀਜ਼ ਹੈ ਨਾ ਬੱਚੇ ਇਹ ਚੀਜ਼ ਨੀ ਸਮਝਦੇ। ਹੂੰ, ਬੱਚੇ ਨੀ ਨਾ ਸਮਝਦੇ ਪੇਰੈਂਟਸ ਨੂੰ ਤੇ ਹੁੰਦਾ ਹੀ ਕੁਛ ਫੀਸਾਂ ਤੇ ਅਸੀਂ ਦੇਣੀਆਂ ਪੂਰੀਆਂ ਜਿਥੇ ਓਨਲਾਈਨ ਕਰਕੇ ਤੇ ਬੱਚੇ ਮਸਤੀਆਂ ਮਾਰੀ ਜਾ ਰਹੇ ਆ, ਨਾ ਕੋਪੀਜ਼ ਕਰ ਰਹੇ ਪੂਰੀਆਂ ਨਾ ਕੁਛ ਕਰ ਰਹੇ ਆ ਬਸ ਇਹੀ ਹੈ। ਹ ਕੀ ਰੱਖੋਖ ਤੁਸੀਂ ਵੈਸੇ ਆਨਲਾਈਨ ਜਦੋ ਕਲਾਸੇਸ ਲਾਈਆਂ ਸੀ, ਇੱਕ ਤੇ ਤੁਹਾਡੇ ਫਿਰ ਕਿੰਨੇ ਪਰਸੇਂਟ ਆਗੇ ਸੀ ਮਾਰਕਸ? ਉਦੋਂ ਕਿਹੜੀ ਕਲਾਸ ਚ ਸਿਕਸਥ, ਸੈਵੰਥ ਕਦੋਂ ਲਗਾਇਆਂ ਸੀ? ਸੈਵਨ, ਏਟ ਚ ਲਾਈ ਸੀ, ਓਦੋ ਤੇ ਏਟੀ ਫਾਇਵ ਪਲਸ ਹੀ ਆਏ ਸੀ। ਏਟੀ ਫਾਇਵ ਪਲਸ, ਕਿੳਕੀ ਫਿਰ ਇਕਜਾਮ ਵੀ ਫਿਰ ਆਨਲਾਈਨ ਹੀ ਹੋਏ ਸੀ। ਹਾਂ ਆਨਲਾਈਨ ਹੋਏ ਸੀ। ਆਹ, ਚਲੋ ਫੇਰ ਵੀ ਤੁਸੀਂ ਤੇ ਥੋੜਾ ਬਹੁਤ ਪੜ੍ਹ ਲੈਂਦੇ ਹੋਗੇ ਕਈ ਦੇ ਬੱਚੇ ਬਿਲਕੁਲ ਮਤਲਬ ਨਹੀਂ। ਪੜਨ ਵਾਲੇਂ ਦੇ ਹਾਂਜੀ, ਜਦੋਂ ਸਾਡੇ ਸਕੂਲ ਲੱਗੇ ਹੋਏ ਮੈਡਮਾਂ ਨੇ ਬੱਚਿਆਂ ਨੂੰ ਪੁਛਿਆ ਜੀ ਕਦੀ ਇੱਕ ਕਲਾਸ ਨਹੀਂ ਅਟੈਂਡ ਕੀਤੀ ਸੀ। ਹਾਂਜੀ! ਟੀਚਰਸ ਨੂੰ ਵੀ ਸਭ ਪਤਾ ਹੁੰਦਾ ਵੀ, ਕਿਹੜਾ ਬੱਚਾ ਕਿੰਨੇ ਪਾਣੀ ਚ ਏ ਕਿੰਨਾ ਪੜ ਸਕਦਾ, ਕਿੰਨੇ ਪਰਸੇਂਟੇਜ ਲੈ ਸਕਦਾ, ਕੁਛ ਬੱਚੇ ਦੇ ਨੋਟਬੁੱਕਸ ਹੀ ਨੀ ਪੂਰੀਆਂ ਕਰਦੇ। ਇਸ ਤਰ੍ਹਾਂ ਦੇ ਬੱਚੇ ਹੁੰ ਬਿਲਕਲ ਨੋਟਬੁਕਸ ਚ ਨੋਟਬੁਕ ਆਫਲਾਇਨ ਚ ਨੀ ਕਰਦੇ, ਤੇ ੳਹਨਾ ਨੇ ਆਨਲਾਈਨ ਚ ਕੀ ਕਰਨਾ। ਕੋ ਨਾ ਫਲਾਈਨ ਚ ਨ ਸਕੂਲ ਵਲੋ ਨੀ ਕਰਦੇ। ਤੇ ਫਰ ਲਾਸਟ ਤੇ ਫਿਰਰ ਇੱਕ ਦੂਜੇ ਨੂੰ ਫੋਨ ਕਰਕੇ ਤੰਗ ਕਰਦੇ ਆ, ਮੇਰਾ ਇਹ ਕੰਮ ਭੇਜਦੇ, ਮੈਨੂੰ ਇਹ ਕੰਮ ਭੇਜਦੇ ਬਸ ਇਹ ਚੀਜ਼ਾਂ ਹੀ ਚੱਲਦੀਆਂ ਰਹਿੰਦੀਆਂ, ਵੈਸੇ ਤਾਂ ਬੱਚਿਆਂ ਨੂੰ ਆਪਣੇ ਆਪ ਹੀ ਖੁਦ ਹੋਣਾ ਇੰਟਰਸਟ ਹੋਣਾ ਚਾਹੀਦਾ ਕਿ ਪੜ੍ਹਨਾ ਚਾਹੀਦਾ ਸਾਡਾ ਕੰਮ ਹੈ ਸਿਰਫ਼ ਪੜ੍ਹਨਾ। ਪੜ੍ਹਾਈ ਕਰਨਾ। ਹਾਂਜੀ, ਹਾਂਜੀ। ਤੁਹਾਡੇ ਹੈ ਕੋਈ ਘਰ। ਇਕੱਜੈਮ ਹੋ ਰਿਹਾ ਸੀ ਔਨਲਾਈਨ ਨਾ। ਹਾਂਜੀ, ਤੇ ਮਤਲਬ। ਮ ਮੈਥ ਦਾ ਐਗਜਾਮ ਸੀ। ਹਾਂਜੀ, ਫਾਈਨਲ। ਹਮ। ਤੇ ਓਦਾ ਨਾ ਕੁਛ ਟਾਈਪ ਦੇ ਪੀ ਡੀ ਐਫ ਵਗੈਰਹਿ ਬਣਾ ਕੇ ਅਪਲੋਡ ਕਰਨਾ ਸੀ। ਅੱਛਾ! ਮੈਂ ਸਾਰਾ ਪੇਪਰ ਕਰ ਲਿਆ। ਜਦੋਂ ਪੀ ਡੀ ਐਫ ਵਗੈਰਹਿ ਬਨਾਣ ਦੀ ਆਈ ਤੇ ਫਿਰ ਉਹ ਟਾਈਮ ਹੀ ਓਵਰ ਹੋ ਗਿਆ।
ਮੂੰਗਰੁ ਹੋ ਗਿਆ।
ਹੋ ਗਿਆ। ਤੇ ਫਿਰ ਤੁਸੀਂ ਸਬਮਿਟ ਨਹੀ ਕਰ ਪਾਏ? ਨਹੀਂ ਫਿਰ, ਮੈਂ, ਮੈਡਮ ਨੂੰ ਰਿਕੁਐਸਟ ਕੀਤੀ। ਉਨ੍ਹਾਂ ਨੂੰ ਫਿਰ ਕੀਤੇ ਹੋਰ ਮੈਂ ਪੀ ਡੀ ਐਫ ਸੈਂਡ ਕਰ ਤਾ। ਆਂ ਹੀ ਤੇ ਹਲੇ ਉਹੀ ਨਾ ਕੋਈ ਪ੍ਰੋਬਲਮ ਹੋ ਜੇ ਜਾਂਦੀ ਹੈ ਕਈ ਵਾਰੀ ਰਹਿ ਇਕਦਮ ਸਲੋਹ ਹੋ ਜਾਣਦੈ, ਕੁਓਂਕਿ ਜਿਹੜੇ ਆਫਲਾਈਨ ਪੇਪਰ ਹੁੰਦੇ ਐ। ਉਦੇ ਇਚ ਕੀ ਹੁੰਦੈ, ਤੁਸੀ ਜਿਨਾ ਮਰਜੀ ਲਿਖਿਓ, ਜਿਂਵੇ ਬੈਲ ਵੱਜ ਗਈ ਮੈਡਮ ਨੇ ਤੁਹਾਡੇ ਕੋਲ ਪੇਪਰ ਖੋਹ ਲੈਨੈ। ਲੇਕਿਨ ਉਦੇ ਚ ਕੀ ਕਰਨਾ ਸੀ ਤੁਹਾਨੂੰ ਪੇਪਰ ਵੀ ਖਤਮ ਕਰਨਾ, ਹੋਰ ਖੁਦ ਟਾਈਮ ਖ਼ਤਮ ਹੋਣ ਤੋ ਪਹਿਲੇ ਪੀ ਡੀ ਐਫ ਬਣਾ ਕੇ, ਆਂ, ਸਬਮਿਟ। ਕਰਨਾ ਹਾਂ ਪੀ ਡੀ ਐਫ ਨੂੰ ਤੇ ਫਿਰ ਟਾਈਮ ਲੱਗਦੈ ਹੀ ਏ ਥੋੜਾ। ਕਈ ਵਾਰੀ ਨੈਟ ਦੀ ਪ੍ਰੋਬਲਮ ਹੋਰ ਜਾਂਦੀ ਏ ਕਦੀ, ਕਦੀ ਫਿਰ ਨੈਟ ਵੀ ਨਹੀਂ ਚਲਦਾ, ਨਾਲੇ ਫਿਰ ਮੈਥ ਦਾ ਪੇਪਰ ਚ ਕੁਜ ਪੇਜ ਵੀ ਜ਼ਿਆਦਾ ਲੱਗਦੇ, ਫਿਰ ਉਹ ਟਾਈਮ ਲੱਗਦੈ। ਹਾਂ, ਹਮ ਹਾਂ ਇਹ ਤੇ ਹੈ। ਚਲੋ ਇਹ ਤਾ ਠੀਕ ਹੈ ਫਿਰ ਸਮਝਣ ਦੀ ਗੱਲ ਏ ਨਾ ਸਮਝ ਜਾਂਦੇ ਵੇ। ਬੱਚਾ ਪੜਨ ਆਲੈ। ਜਾਂ ਏਨੇ ਬਈ ਠੀਕ ਰਿਕੁਐਸਟ ਕੀ ਨਹੀਂ ਇਹ ਹੁੰ, ਕਈ ਉਝ ਵੀ ਬਹਾਨੇ ਲਗਾ ਦਿੰਦੇ ਐ।
ਹਮ।
ਚਲੋ ਠੀਕ ਹੈ। ਬ ਇਹੀ ਹੋਇਆ ਨਾ ਬਈ ਔਨਲਾਈਨ ਕਲਾਸਿਸ ਵੈਸੇ ਤੇ ਨਹੀਂ ਇਹਨਾਂ ਦਾ ਫੈਨ ਏ ਬ ਫਿਟ ਛੋਟੇ ਬੱਚਿਆਂ ਲਈ ਬੈਨੀਫਿਟ ਨਹੀ ਹੈਗਾ। ਇਹ ਜਿਹੜੇ ਸਮਝਦਾਰ ਬੱਚੇ ਬੱਸ ਉਹੀ ਕਰ ਸਕਦੇ ਜਿਹੜੇ ਅੱਜ-ਕੱਲ ਔਨਲਾਈਨ ਕਲਾਸ ਤਾਂ ਠੀਕ ਨਹੀਂ ਹੈਗੀ ਲੇਕਿਨ ਜਿਹੜੇ ਮਤਲਬ ਲੋਕੀ ਔਨਲਾਈਨ ਪੜਦੇ ਆ ਸਕੂਲ ਜਾਣ ਤੋਂ ਬਾਦ ਵੀ, ਉਹ ਸਹੀ ਰਹਿੰਦੇ ਆ। ਹਾਂ ਉਹ ਸਹੀ ਏ। ਉਹ ਲੈਂਦੇ ਆ ਕੋਚਿੰਗ ਕਰ ਲੋ, ਜਾਂ ਕੁਛ ਵੀ ਕਰ ਲੋ। ਹਾਂ, ਕੀ ਸਕੂਲ ਚ ਕਦੀ-ਕਦੀ ਐਸੇ ਟੌਪਿਕ ਅਸੀ ਨਹੀਂ ਸਮਝ ਪਾਉਂਦੇ ਸੀ ਫੋਨ ਤੋਂ ਵਧੀਆ ਤਰੀਕੇ ਨਾਲ ਸਮਝ ਜਾਨੇ ਹਾਂ। ਹਾ ਚਲੋ ਜੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਧੰਨਵਾਦ, ਹਾਂਜੀ ਬਹੁਤ ਵਧੀਆ ਗੱਲ ਕੀਤੀ ਜੀ ਅਸੀਂ। ਸਤਿ ਸ਼੍ਰੀ ਅਕਾਲ।